ਹੈਲੋ।
ਹੈਲੋ
ਹਾਂਜੀ ਸਾਸਰੀ ਕਾਲ ਭੈਣ ਜੀ।
ਸਾਸਰੀ ਕਾਲ ਭੈਣ ਜੀ ਹੋਰ ਸੁਣਾਓ ਠੀਕ-ਠਾਕ ਓ?
ਹਾਂਜੀ ਸਭ ਠੀਕ ਭੈਣ ਜੀ ਤੁਸੀਂ ਸੁਣਾਓ।
ਹਾਂ ਬਸ ਸਭ ਵਧੀਆ ਹੋਰ, ਸਭ ਠੀਕ-ਠਾਕ ਨੇ ਘਰ ਵਿਚ।
ਹਾਂਜੀ ਸਭ ਠੀਕ ਨੇ ਭੈਣ ਜੀ ਸਭ ਠੀਕ ਨੇ ਤੁਸੀਂ ਸੁਣਾਓ।
ਹਾਂ ਬਸ ਸਭ ਵਧੀਆ। ਬਸ ਮੈਂ ਕਿਹਾ ਫੋਨ ਕਰਾਂ ਕਦੋਂ ਦੀ ਸੋਚਦੀ ਪਈ ਸੀ, ਕਿ ਹੁਣੇ ਕਰ ਦੀ ਆਂ ਹੁਣੇ ਕਰਦੀ ਆਂ ਹੁਣੇ ਕਰਦੀ ਆਂ ਬਸ ਟਾਈਮ ਤੁਹਾਨੂੰ ਪਤਾ ਕੋਈ ਨਾ ਕੋਈ ਕੰਮ ਨਿਕਲ ਹੀ ਆਂਦਾ ਘਰ ਦਾ ਨਾ।
ਹਾਂਜੀ ਇਹ ਤੇ ਹੈ ਈ ਐ ਕੰਮ ਤੇ ਖਤਮ ਈ ਨੀ ਹੁੰਦੇ।
ਖਤਮ ਈ ਨਹੀ ਹੁੰਦੇ ਬਸ, ਤੇ ਬਸ ਹੁਣ ਥੋੜਾ ਬੈਠੀ ਸੀ ਮੈਂ ਕਿਹਾ ਚੱਲ ਪਹਿਲੇ ਹੁਣੇ ਮੈਂ ਪਹਿਲੇ ਫੋਨ ਈ ਕਰਾਂ। ਉਸ ਤੋਂ ਬਾਅਦ ਈ ਫਿਰ ਵੇਖਾਂਗੇ ਰੋਟੀ ਦਾ।
ਹਾਂ ਇਹ ਤੇ ਹੈ ਈ ਐ ਭੈਣ ਜੀ ਜਿਹੜਾ ਕੰਮ ਬੰਦਾ ਯਾਦ ਆ ਜੇ ਕਰ ਲੈਣਾ ਕਰ ਲੈਣੀ ਥੋੜੀ ਦੇਰ ਬਾਅਦ ਤੇ ਫੇਰ ਭੁੱਲ ਜਾਂਦਾ ਜੇ।
ਫਿਰ ਭੁੱਲ ਜਾਂਦੇ ਆ ਬਸ, ਬਸ ਮੈਂ ਪੁੱਛਣਾ ਸੀਗਾ ਤੁਹਾਡੇ ਕੋਲੋਂ- ਐ ਬੱਚਿਆਂ ਨੂੰ ਅ ਨਵੀਂ-ਨਵੀਂ ਜਿਹੜੀ ਸਕਿੱਲਸ ਸਿਖਾਂਦੇ ਨੇ ਸਾਰੇ ਤੇ ਕੋਈ ਬੱਚਾ ਤੇ ਐ ਜਿਵੇਂ ਹੁਣ ਅ ਸਮਰ ਵੇਕੇਸ਼ਨ ਨਿਕਲੀ ਏ। ਬੱਚਿਆਂ ਨੇ ਡਾਂਸ ਵੀ ਸਿੱਖੇ ਨੇ, ਕੋਈ ਬੱਚਾ ਯੋਗਾ ਵੀ ਗਿਆ ਤੇ ਕ੍ਰਿਕਟ ਅਕੈਡਮੀ ਗਿਆ ਜੇ ਤੇ ਬੈਡਮਿੰਟਨ ਅਕੈਡਮੀ ਪਤਾ ਨੀ ਕੀ-ਕੀ ਬ
ਹਾਂਜੀ ਭੈਣ ਜੀ ਅੱਜਕੱਲ੍ਹ ਤੇ ਲੋਕੀ ਨਾ, ਬਸ ਬੱਚਿਆਂ ਨੂੰ ਕਹਿੰਦਾ ਸਭ ਕੁਛ ਸਿਖਾ ਦਈਏ।
ਸਭ ਕੁਝ ਸਿਖਾ ਦਈਏ ਆ ਤੇ ਤੁਸੀਂ ਭੇਜਿਆ ਸੀ ਕਿਧਰੇ?
ਜੀ ਮੇਰਾ ਮੁੰਡਾ ਸਵੀਮਿੰਗ ਸਿੱਖਣ ਜਾਂਦਾ ਰਿਹਾ ਉਹ ਕਹਿੰਦਾ ਮੈਂ ਸਵੀਮਿੰਗ ਸਿੱਖਣੀ ਆ, ਹਾਂ।
ਅੱਛਾ ਮੇਰੇ ਮੁੰਡੇ ਨੇ ਨਾ ਪਹਿਲੇ ਸਾਲ ਡੇਢ ਸਾਲ ਯੋਗਾ ਸਿੱਖ ਯੋਗਾ ਕਹਿੰਦੀ ਪਈ ਆ ਕਰਾਟੇ ਸਿੱਖੇ ਸੀਗੇ।
ਅੱਛਾ-ਅੱਛਾ।
ਕਰਾਟੇ ਸਿੱਖ ਕੇ ਉਹਨੂੰ ਸਾਰੀ ਮੈਂ ਡਰੈਸ ਲੈ ਕੇ ਦਿੱਤੀ ਕਰਾਟੇ ਦੀ ਤੇ ਨਾਲ ਉਹ ਜਿਹੜੇ ਉਹ ਹੱਥਾਂ 'ਚ ਪਾਣ ਆਲੇ ਗਲਵਸ ਹੁੰਦੇ ਜੇ ਕਰਾਟੇ ਦੇ ਉਹ ਵੀ ਲੈ ਕੇ ਦਿੱਤੇ।
ਹਾਂਜੀ-ਹਾਂਜੀ ਤੁਸੀਂ ਜਿੱਥੇ ਵੀ ਜਾਓਗੇ ਹਰ ਸਮਾਨ ਪਹਿਲੇ ਬੱਚੇ ਦਾ ਪੂਰਾ ਕਰਨਾ ਪੈਂਦਾ ਨਹੀਂ ਤੇ ਉਹ ਬੜਨ ਹੀ ਨਹੀ ਦਿੰਦੇ ਜੇ।
ਬੜਨ ਹੀ ਨੀ ਦਿੰਦੇ ਸਾਰੀ ਮੈਂ ਡਰੈਸ ਲੈ ਕੇ ਦਿੱਤੀ- ਬੈਲਟ ਦੇ ਅਲੱਗ ਪੈਸੇ ਉਹ ਜਿਹੜੀ ਬੈਲਟ ਚੇਂਜ ਹੁੰਦੀ ਜੇ ਹਜ਼ਾਰ ਰੁਪਈਆ ਦੇ ਤੇ ਉਹ ਬੈਲਟ ਚੇਂਜ ਦੁਬਾਰਾ ਕਰਾਈ, ਮਤਲਬ ਕੁਛ ਨਾ ਮੈਨੂੰ ਸਮਝ ਨੀ ਆਇਆ ਹੁੰਦਾ ਫਿਰ ਉਸ ਤੋਂ ਬਾਅਦ ਕ੍ਰਿਕਟ ਅਕੈਡਮੀ ਮੈਂ ਭੇਜਿਆ ਤੇ ਛੇ ਸੱਤ ਮਹੀਨੇ ਭੇਜਿਆ ਕ੍ਰਿਕਟ ਅਕੈਡਮੀ ਵਿੱਚ ਵੀ, ਉਹਦੀ ਤੇ ਤੁਸੀਂ ਪੁੱਛੋ ਨਾ ਪੂਰੀ ਜਿਹੜੀ ਕਿੱਟ ਮੈਂ ਲੈ ਕੇ ਦਿੱਤੀ ਹੋਈ ਜੇ ਘੱਟੋ ਘੱਟ ਪੰਜ ਛੇ ਹਜ਼ਾਰ ਰੁਪਇਆ ਕਿੱਟ ਤੇ ਲੱਗਿਆ ਪਿਆ ਜੇ।
ਹਾਂ ਇਹ ਤੇ ਹੈ ਹੀ ਏ ਭੈਣ ਜੀ ਬੱਚੇ ਜਿੱਥੇ ਜਿੱਥੇ ਜਾਣ ਉਹ ਉਹ ਵਾਲੀ ਚੀਜ਼ ਪੂਰੀ ਕਰ ਦੇ ਨੇ ਆਪਣੇ।
ਪੂਰੀ ਕਰਦੇ ਨੇ ਤੇ ਵਿੱਚ ਦੋ ਮਹੀਨੇ ਗਿਆ ਸੀਗਾ ਕੀ ਕਹਿੰਦੇ ਨੇ ਬੈਡਮਿੰਟਨ ਅਕੈਡਮੀ ਤੇ ਉੱਥੇ ਜਾ ਕੇ ਤੇ ਪਤਾ ਨੀ ਗਿਆਰਾਂ ਬਾਰਾਂ ਸੌ ਰੁਪਏ ਦਾ ਇੱਕ ਰੈਕਟ ਲੈ ਕੇ ਆ ਗਿਆ।
ਹਾਂ ਬਸ ਐਵੇਂ ਈ ਕਰਦੇ ਨੇ ਭੈਣ ਜੀ।
ਹਾਂ, ਬਸ ਅਗਲੇ ਦਿ, ਉਸ ਤੋਂ ਬਾਅਦ ਵੀ ਜਦ ਸਕੂਲ ਸ਼ੁਰੂ ਹੋ ਜਾਣ ਤੇ ਏ ਫਿਰ, ਜਾਣ ਦਾ ਟੈਂਮ ਕੋਈ ਨੀ ਮਿਲਦਾ। ਉਸ ਸਾਰਾ ਸਮਾਨ ਇੰਝੇ ਪਿਆ। ਮੈਂ ਕਿਹਾ ਮੈਂ ਭੈਣ ਜੀ ਕੋਲੋਂ ਪੁੱਛਾ, ਕੀ ਕਰੀਏ?
ਬਸ ਮੈਂ ਤੇ, ਬਸ ਭੈਣ ਜੀ ਫੇਰ ਅਗਲੀ ਛੁ ਛੁੱਟੀਆ ਆਣਗੀਆਂ। ਫਿਰ ਐਈਓ ਦੁਬਾਰਾ-ਦੁਬਾਰਾ ਕਲਾਸਿਸ ਦਵਾਂਦੇ ਰਹਿਣਾ ਬੱਚਿਆਂ ਨੂੰ ਉਈਓ ਗੱਤਾ ਈ ਕੰਮ ਆਏਗਾ। ਓਨਾ ਚਿਰ ਤੁਸੀਂ ਆਪਣੇ ਕਿਸੀ ਸਟੋਰ ਰੂਮ ਵਿੱਚ ਕਿੱਥੇ ਰੱਖਲੋ। ਤੇ ਹੋਰ ਸਮਾਨ ਮੇ-ਮਿੱਟੀਆ ਈ ਚੜ੍ਹਨੀਆਂ ਉਨ੍ਹਾਂ ਚਿਰ 'ਤੇ। ਜਾ ਢੱਕ-ਢੁੱਕ ਕੇ ਬੰਦਾ ਸਫ਼ਾਈ ਨਾਲ ਕਿਤ ਕਿਤੇ ਨਾ ਕਿਤੇ ਸਟੋਰ ਕਰ ਲਏ ਤੇ ਠੀਕ ਰਹਿੰਦਾ ਸਮਾਨ
ਤੇ ਮੈਂ ਕਿਹਾ ਕਰਾਟੇ ਦਾ ਅਲੱਗ ਪਿਆ ਤੇ ਬੈਡਮਿੰਟਨ ਦਾ ਅਲੱਗ ਪਿਆ ਤੇ ਕ੍ਰਿਕਟ ਦਾ ਅਲੱਗ ਪਿਆ। ਮੈਨੂੰ ਤਾਂ ਸਮਝ ਨੀ ਆਂਦੀ ਵੀ ਮੈ ਤਾ ਵੇਖ-ਵੇਖ ਕੇ ਉਹ ਹੁੰਦੀ ਰਹਿੰਦੀ ਆ ਕਿ ਮੈਂ ਸਮਾਨਾਂ ਦਾ ਕਰਾਂ ਕੀ ਹੁਣ।
ਹਾਂ ਬਸ, ਭੈਣਜੀ ਐ ਤੇ ਹੈ ਈ ਏ। ਜੇ ਤੇ ਬਸ, ਬੱਚੇ ਜਬ ਤੱਕ ਯੂਜ ਕਰਨਗੇ-ਕਰਨਗੇ। ਬੱਚੇ ਦੇਣ ਵੀ ਤੇ ਨਹੀਂ ਦੇੰਦੇ ਨਾ।
ਨਾ ਦੇਣ ਨੀ ਦੇਂਦੇ ਹੈਗੇ। ਪਰ ਇਹ ਹੈਗਾ ਕਿ ਬੱ ਬੱਚੇ ਨੂੰ ਨਾ, ਆਣਾ ਸਭ ਕੁੱਛ ਚਾਹੀਦਾ ਹੈਗਾ।
ਐ ਤੇ ਹੈਈਏ ਭੈਣ ਜੀ। ਅੱਜ-ਕੱਲ੍ਹ ਹੈ ਈ ਸਭ ਕੁਛ ਬੱਚਿਆਂ ਨੂੰ ਆ। ਹਾਂ ਨਹੀਂ ਤੇ ਨਾ, ਥੋੜੇ ਬੱ ਬੱਚੇ ਹੋਰ ਵੱਡੇ ਹੋ ਜਾਣ ਨਾ ਤੇ ਉਹ ਬੱਚੇ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦੇ ਨੇ। ਵੀ ਸਾਨੂੰ ਐਹ ਨੀ ਆਂਦਾ। ਸਾਨੂੰ ਐਹ ਨੀ ਆਂ ਦਾ। ਹਾਂ, ਬੱਸ ਹੁਣ ਮੇਰੇ ਮੁੰਡੇ ਨੂੰ ਵੀ ਸਵੀਮਿੰਗ ਦਾ ਸ਼ੌਂਕ ਚੜਿਆ ਹੋਇਆ ਸੀ। ਸੋਚਦਾ ਸੀ ਵੀ ਮੈਨੂੰ ਸਵੀਮਿੰਗ ਆਣੀ ਚਾਹੀਦੀ ਏ ਤੇ ਬਸ ਉਹਨੇ ਸਵੀਮਿੰਗ ਸਿੱਖੀ ਫੇਰ। ਕ੍ਰਿਕਟ ਪਹਿਲੇ ਜਾਂਦਾ ਹੁੰਦਾ ਸੀ ਉਹ ਵੀ ਥੋੜਾ ਚਿਰ ਗਿਆ। ਬਸ ਫਿਰ ਥੋੜਾ ਵੱਡੀ-ਵੱਡੀ ਕਲਾਸ ਹੁੰਦੀ ਜਾਏ ਨਾ। ਪੜ੍ਹਾਈ ਦਾ ਬਡਨ ਜ਼ਿਆਦਾ ਹੋ ਜਾਂਦਾ। ਫਿਰ ਬੱਚੇ ਸ ਸਕੂਲ ਤੋਂ ਬਾਅਦ ਟਵੀਸ਼ਨ। ਟਵੀਸ਼ਨ ਤੋਂ ਬਾਅਦ ਉਹਨਾ 'ਚ ਇੰਨੀ ਤਾਕਤ ਈ ਨੀ ਹੁੰਦੀ। ਕਿ ਹੋਰ ਕੁੱਝ ਕਰ ਲੈਣ।
ਹੋਰ ਕੁਝ ਕਰ ਲੈਣ। ਨਾ-ਨਾ ਸਕੂਲ ਟਿਊਸ਼ਨ ਨਾਲ ਤੇ ਬਿਲਕੁਲ ਸੋਚ ਵੀ ਨੀ ਸਕਦੇ ਬੱਚੇ। ਪਰ ਐਹ ਏ ਕਿ ਨਾ, ਮਤਲਬ ਬੱਚੇ ਨੂੰ ਆਣਾ ਸ
ਆਣਾ ਚਾਹੀਦਾ ਭੈਣਜੀ। ਜਿਹੜੇ ਬੱਚੇ ਸਪੋਟਸ ਇੱਚ ਹੁੰਦੇ ਨਾ, ਜਿਹੜੇ ਬੱਚਿਆਂ ਨੂੰ ਸ਼ੌਕ ਹੁੰਦਾ ਉਹ ਸਕੂਲ ਟਵੀਸ਼ਨ ਤੋਂ ਬਾਅਦ ਵੀ ਜਾਂਦੇ ਜੇ। ਸਾਡੇ ਸਾਹਮਣੇ ਇੱਕ ਮੁੰਡਾ ਹੈਗਾ ਜੇ, ਹਾਂ। ਹਾਂ, ਉਹ ਮੁੰਡਾ ਦੇਖਲੋ ਪੂਰਾ ਸਾਲ। ਉਹ ਕਿਤੇ ਨਾ ਕਿਤੇ, ਕੋਈ ਨਾ ਕੋਈ, ਅਕੈਡਮੀ ਜੁਆਇੰਨ ਕਰਕੇ ਰੱਖ ਰੱਖਦਾ ਜੇ। ਕਿਸੀ ਨਾ ਕਿਸੀ ਜਗ੍ਹਾ ਸਿੱਖਣ ਨੂੰ, ਕ੍ਰਿਕਟ ਦਾ ਸਭ ਤੋਂ ਜ਼ਿਆਦਾ ਸ਼ੌਕ ਐ। ਸਭ ਤੋਂ ਜ਼ਿਆਦਾ ਕਿ੍ ਘਟੀ ਜਾਂਦਾ ਮੈਂ ਸੁਣਿਆ। ਹਾਂ, ਉਹ ਕਹਿੰਦਾ ਵੀ ਮੈਨੂੰ ਨੀ ਮੈਨੂੰ ਕਹਿੰਦਾ, ਮੈਨੂੰ ਪੜ੍ਹਨ ਇਚ ਥਕਾਵਟ ਹੁੰਦੀ ਏ। ਮੁੰਡਾ ਕਹੰਦਾ ਜੇ ਮੈਨੂੰ ਖੇਲਣ
ਖੇਲਣ 'ਚ ਥਕਾਵਟ ਨੀ ਹੁੰਦੀ ਦੱਸੋ। 'ਤੇ ਬਸ ਆਪਣੇ ਆਪ ਆਪਣੀ ਥਿੰਕਿੰਗ ਏ। ਆਹੋ ਆਪਣਾ ਸਰੀਰ ਉਦਾਂ ਕੰਮ ਕਰਦਾ ਹੋਏਗਾ, ਕਿ ਸਕੂਲ ਤੋਂ ਬਾਅਦ ਤੇ ਟਿਊਸ਼ਨਾਂ ਤੋਂ ਬਾਅਦ ਵੀ
ਨਹੀਂ ਤੇ ਉਹ ਜਿਸ ਦਿਨ ਹੁਣ, ਏ ਇ ਸਾਰਾ ਕੁਛ ਕਰਕੇ ਵੀ ਨਾ‌। ਰਾਤੀ ਨੌ ਵਜੇ ਆ ਜਾਂਦਾ ਜੇ, ਉਹ ਮੁੰਡਾ ਬਾਰ। ਮੇਰੇ ਮੁੰਡੇ ਨੂੰ ਵਾਜਾ ਮਾਰਦਾ। ਆਜਾ ਹੁਣ ਤੇ ਬੈਡਮਿੰਟਨ ਖੇਲੀਏ। ਬ-ਬਾਹਰ ਹੁਣ ਬੈਡਮਿੰਟਨ ਖੇਲੀਏ। ਉਹ ਕਹਿੰਦਾ, ਉਹ ਉ ਹੁਣ
'ਚ ਹੋਰ ਤਾਕਤ ਹੁੰਦੀ ਏ ਅਜੇ ਵੀ।
ਵੀ ਹੁਣ-ਹੁਣ ਸਾਡਾ ਮੁ, ਮੇਰਾ ਮੁੰਡਾ ਹੁਣ, ਦਸਵੀਂ ਪਾਸ ਕਰਨ ਵਾਲਾ। ਗਿਆਰਵੀਂ 'ਚ ਆਣ ਆਲਾ ਤੇ ਮੇਰਾ ਮੁ ਮੁੰਡਾ ਬਾਰ-ਬਾਰ ਕਹਿੰਦਾ ਕਿ ਮੰਮਾ ਹੁਣ, ਮੈਂ ਅੱਗੇ ਕਿਹੜਾ ਸਬਜੈ ਕਟ ਲੈਣਾ। ਮੈਂ ਹੁਣ ਕੀ ਕਰਨਾ, ਬੀ ਨੋਨ ਮੈਡੀਕਲ ਲਵਾਂ ਮੈਡੀਕਲ ਲਵਾਂ, ਕੋਮਰਸ ਲਵਾਂ, ਕੀ ਲਵਾਂ ਤੇ ਉਹ ਮੁੰਡਾ ਕਹਿੰਦਾ ਜੇ, ਮੰਮੀ ਮੈਨੂੰ ਨਾ ਪੜ੍ਹਨ, ਪੜ੍ਹਨੇ ਨਾ ਲਾ ਬਾਕੀ ਤੁਸੀਂ ਮੈਨ ਕਿਸੀ ਮਰਜ਼ੀ ਸਪੋਰਟਸ ਅਕੈਡਮੀ ਚ ਪਾ ਦੇ। ਅਪਣੀ ਮੰਮੀ ਨੂੰ ਕੈਂਦਾ ਜੇ ਓ ਮੁੰਡਾ, ਉਦੀ ਮੰਮੀ ਮੈਨੂੰ ਮਿਲੀ ਤੇ ਦੱਸਦੀ ਬੀ ਸੀ ਜੇ। ਓ ਕੈਂਦੀ ਬਸ ਮੈਨੂੰ ਪੜ੍ਹਾਈ ਨਾ ਕਰਾਓ ਤੁਸੀਂ, ਤੁਸੀ ਮੈਨ ਕਿੱਥੇ ਨਾ ਕਿੱਥੇ ਅਕੈਡਮੀ ਚ ਪਾਜੋ। ਕੈਂਦੀ ਦੱਸ ਹੁਨ ਮੈਂ ਸਪੋਰਟਸ ਵਾਲਾ ਮੇਰਾ ਕੋਈ ਜਾਨ ਪਹਿਚਾਣ ਆਲਾ ਨਾਂ ਹੋਏ ਮੈਂ ਕੇੜੀ ਸਪੋਰਟਸ ਆਲੀ ਜਗ੍ਹਾ, ਕੈਂਦੀ ਸਪੋਰਟਸ ਤੇ ਫੇਰ ਯਾਂ ਤੇ ਬੰਦਾ, ਉੱਚੀ ਜਗ੍ਹਾ ਤੇ ਜਾਵੇ। ਬਈ ਹਾਂ ਫੇਰ, ਹਾਂ ਫੇਰ ਨੈਸ਼ਨਲ ਲੈਵਲ ਤੇ ਹਾਂ ਯਾਂ ਤੇ ਫੇਰ ਬੰਦਾ ਨੈਸ਼ਨਲ ਲੈਵਲ ਤੇ ਖੇਲੇ, ਸਟੇਟ ਲੈਵਲ ਤੇ ਖੇਲੇ ਤਾਂ ਬੱਚੇ ਦੀ ਸਪੋਰਟਸ ਦੀ ਵੈਲਿਊ ਏ ਸਈ ਗੱਲ ਏ, ਨਈ ਤੇ ਕੈਂਦਾ ਗਲੀਆਂ ਚ ਕੈਂਦੀ ਖੇਲ ਕੇ, ਅਕੈਡਮੀਆਂ ਚ ਖੇਲ ਕੇ ਦੱਸ ਕਿ ਕਰਾ ਹੁਨ ਕਹਿੰਦੀ ਮੈਨੂੰ ਹੁਨ ਕੁਛ ਸਮਝ ਨੀ ਆਂਦਾ ਪਿਆ। ਓ ਮੇਰਾ ਮੁੰਡਾ ਮੈਨੂੰ ਬਾਰ- ਬਾਰ ਕੈਂਦਾ ਮੈਂ ਤੇ ਤੂੰ ਖੇਲਾਂ ਚ ਪਾ, ਮੈਨੂੰ ਖੇਲਾਂ ਚ ਪਾ। ਕੈਂਦੀ ਹੁਣ ਕੇੜੀ ਖੇਲ ਇਚ ਪਾਵਾਂ ਮੈਂਨੂੰ ਤੇ ਓਦਾ ਈ ਨੀ ਸਮਝ ਆਂਦਾ ਪਿਆ। ਪੜ੍ਹਨ ਦੇ ਬਾਰੇ ਤਾਂ ਉਦਾ ਧਿਆਨ ਈ ਨੀ ਹੈਗਾ, ਬਸ ਐਈਓ ਮੇਰੇ ਨਾਲ ਡਿਸ ਕਸ ਕਰਦੀ ਵੀ ਸੀਗੀ ਮੈਂ ਕਿਆ ਦਸ, ਸਾਰੇ ਬੰਦਿਆਂ ਦੀ ਅਪਣੀ -ਅਪਣੀ ਪਰੇਸ਼ਾਨੀ ਹੈਗੀ ਏ। ਕਿ ਕਈਆਂ ਨੇ ਪੜ੍ਹਾਈ ਪਿੱਛੇ ਸੋਚਦੇ ਪਏ ਨੇ, ਅਸੀਂ ਪੜ੍ਹਾਈ ਕੇੜ੍ਹੀ-ਕੇੜੀ ਕਰੀਏ, ਕਈ ਸੋਚਦੇ ਪਏ ਨੇ ਅਸੀਂ ਖੇਲ ਕੇੜਾ ਖੇਡੀਏ ਹਾਂ। ਤੇ ਮੇਰਾ, ਮੇਰਾ ਭਤੀਜਾ ਹੈਗਾ ਜੇ ਬਿਲਕੁਲ ਛੋਟਾ ਜਾ ਹੈਗਾ ਜੇ ਅਜੇ ਪੈਲੀ ਕਲਾਸ ਏਚ ਪੜ੍ਹਦਾ ਪਿਆ ਜੇ, ਤੇ ਉਦੀ ਮਾਂ ਉਨੂੰ ਕਦੀ ਕ੍ਰਿਕਟ ਇਚ ਪਾ, ਕਦੀ ਉਨੂੰ ਓਦੇ ਵਿੱਚ ਪਾ ਡਾਂਸ ਇਚ ਪਾ, ਕਦੀ ਅਬਾਕਸ ਕਲਾਸ ਭੇਜ ਅੱਜ ਕੱਲ੍ਹ ਅਬਾਕਸ ਦਾ ਵੀ ਬੜਾ ਰੋਲਾ ਹ ਹੈਗਾ ਜਿਵੇਂ ਬੱਚਿਆਂ ਦੀ, ਹਾਂ ਵੀ ਬੱਚੇ ਕੈਲਕੂਲੇਸ਼ਨ ਅੱਛੀ ਸਿੱਖਨ ਕਰਨੀ। ਆਹ ਤੇ ਓ ਸਿੱਖ ਵੀ ਗਿਆ ਜੇ, ਓ ਸਿੱਖ ਵੀ ਗਿਆ ਜੇ। ਤੇ ਹੋਰ ਵੀ ਉਦੀ ਔਨਲਾਈਨ, ਹਾਂ-ਹਾਂ ਔਨਲਾਈਨ ਵੀ ਉਦੀ ਕਈਸ, ਕਈ -ਕਈ ਕਲਾਸਾਂ ਲਾਈਆਂ ਹੋਈਆਂ ਸ ਐਧੀਆ ਓਲੰਪੀਆਡ ਦੀਆਂ, ਓਨਲਾਈਨ ਪੜ੍ਹਾਈ ਕਰਾਂਦੀਆਂ ਟੀਚਰਾਂ, ਬਾਅਰ ਬੋਂਬੇ ਦੀਆਂ ਟੀਚਰਾਂ ਹੈਗੀਆਂ ਨੇ ਤੇ ਉਨੂੰ ਓਨਲਾਈਨ ਪੜਾਦੀਆਂ ਓਲੰਪੀਆਡ ਤੇ। ਤੇ ਓਲੰਪੀਆਡ ਅਸ ਤੇ ਓਲੰਪੀਆਡ ਦੇ ਪੇਪਰ ਹੁੰਦੇਨ ਨਾ ਜੇੜੇ ਕੰਪੀਟੀਸ਼ਨ ਆਲੇ ਪੇਪਰ ਹੁੰਦੇਨ, ਹਾਂ-ਹਾਂ। ਅਸਤੇ ਪੜਾਦੀਆਂ, ਤੇ ਓ ਕਰ ਸਭ ਕੁੱਛ ਲੈਂਦੈ ਤੇ ਬਸ ਹਾਂ, ਕਵਰ ਤੇ ਸਭ ਕੁਛ ਕਰ ਲੈਂਦਾ ਪਰ ਓਹੀ ਗੱਲ ਏ ਨਾ, ਬੱਚਿਆਂ ਦਾ ਅਪਨਾ - ਅਪਨਾ ਸ਼ਕਤੀ, ਅਪਨਾ - ਅਪਨਾ ਸ਼ਰੀਰ
ਸ਼ਰੀਰ ਆ, ਓ ਤੇ ਹੈਗਾ-ਓ ਤੇ ਹੈਗਾ ਸਾਰੇ ਬੱਚਿਆਂ ਦਾ ਇੱਕੋ ਜਿਵਾ
ਹਾਂ ਇੱਕੋ ਜਿਵਾ ਤੇ ਨੀ ਹੁੰਦਾ, ਹਾਂ ਸਭ ਬੱਚਿਆਂ ਚ ਅਪਨੀ ਅਲੱਗ - ਅਲੱਗ ਕੁਆਲਿਟੀ ਹੈਗੀ ਏ।
ਓ ਤੇ ਹੈਗੀ ਏ, ਤੇ ਸਾਰੇ ਇੱਕੋ ਜਿਵੇਂ ਹੋ ਗਏ ਤੇ ਫੇਰ ਫਰਕ ਕੀ
ਫਰਕ ਕੀ ਰੈ ਗਿਆ ਸਈ ਗੱਲ ਏ। ਸਾਡਾ ਬੱਚਾ ਅਪਨੀ ਜਗ੍ਹਾ ਵਧੀਆ ਓਨਾਂ ਦਾ ਬੱਚਾ ਅਪਨੀ ਜਗ੍ਹਾ ਵਧੀ
ਅਪਣੀ ਜਗ੍ਹਾ ਵਧੀ
ਔਰ ਬੱਚਾ ਜਿੰਨਾ ਪੜ੍ਹ ਲੈਨ ਬਸ ਸਵਸਥ ਰੈਂਣ ਮੈਂ ਤੇ ਐਈਓ ਕੈਂਨੀ ਆ ਅੱਛੀ ਤਰ੍ਹਾਂ ਅਪਨੀ ਪੜ੍ਹਾਈ ਕਰ ਲੈਨ ਸਵਸਥ ਰੈਂਨ ਹੋਰ ਕੀ ਚਾਈਦਾ ਸਾ
ਹੋਰ ਹਾਂ ਸਈ ਗੱਲ ਏ, ਬਿਲਕੁਲ ਸਈ ਗੱਲ ਏ।
ਬਾਕੀ ਜੇੜਾ ਕੋਈ ਬੱਚਾ ਥੋੜਾ ਘੱਟ ਪੜ ਜੇਗਾ, ਥੋੜ੍ਹਾ ਜਾਦਾ ਪੜ੍ਹ ਜੇਗਾ, ਕੰਪੈਰੀਜਨ ਨੀ ਕਰਨਾ ਚਾਈਦਾ।
ਕੰਪੈਰੀਜ਼ਨ ਨੀ ਕਰਨਾ ਚਾਈਦਾ, ਪਤੈ ਕੀ ਐ ਭਗਵਾਨ ਜੀ ਨੇ ਬਣਾਇਆ ਐ ਹਰ ਕਿਸੇ ਦਾ ਅਪਣਾ ਅਪਣਾ ਦਿਮਾਗ, ਅਪਣੇ - ਅਪਣੇ ਗ੍ਰਹਿ ਬੱਚਿਆਂ ਦੇ। ਤੇ ਜੇ ਸਾਰੇ ਇੱਕੋ ਜਿਵੇਂ ਦੁਨੀਆਂ ਚ ਹੋ ਜਾਣਗੇ ਤੇ ਫੇਰ ਤਾਂ ਦੁਨੀਆਂ ਕਿਵੇਂ ਚੱਲੇਗੀ। ਕੋਈ ਕਿਸੀ ਨੂੰ ਕੁਛ ਸਮਝੇਗਾ ਈ ਨੀ
ਸਈ ਗੱਲ ਏ ਹੁਨ ਅਸੀਂ ਦੂਜੇ ਬੱਚੇ ਦੇ ਨੰਬਰ ਵੇਖ ਕੇ ਤੇ ਅਪਣੇ ਬੱਚਿਆਂ ਨੂੰ ਮਾਰਨ, ਕੁੱਟਣ ਲੱਗ ਜਈਏ ਓ ਤੇ ਕੋਈ ਫਾਇਦਾ ਈ ਨਹੀਂ ਔਰ ਕਈ ਭੈਣ ਜੀ ਈ ਕਈ ਕਈ ਬੱਚ ਬੱਚੇ ਤੇ ਐਸੇ ਹੁੰਦੇ ਜੇ ਆਪੇ ਆਪਣੇ ਆਪ ਈ ਬੜਾ ਫੀਲ ਕਰਦੇ ਜੇ ਬਈ ਸਾਡੇ ਨੰਬਰ ਘੱਟ ਆਏ ਕਿਉਂ ਅਸੀਂ ਤੇ ਵਧੀਆ ਕਰਕੇ ਆਏ ਸੀ ਪੇਪਰ ਅਸੀਂ ਤੇ ਵਧੀਆ ਕੰਮ ਕਰਕੇ ਆਏ ਸੀ ਈ ਬਸ ਬਚ ਬੱਚਿਆਂ ਦੀ ਆਪਣੀ ਆਪਣੀ ਈ
ਆਹ ਸੋਓ ਹੈਗੀ ਸਹੀ ਗੱਲ ਏ ਸਹੀ ਗੱਲ ਏ ਪਰ ਇਹ ਕਿ ਮਾਂ ਪਿਓ ਨੂੰ ਨਹੀਂ ਕਰਨਾ ਚਾਹੀਦਾ ਆ
ਨਾ ਨਾ ਮਾਂ ਪਿਓ ਮਾਂ ਪਿਓ ਵਾਸਤੇ ਇਓ ਕਹਿੰਦਾ ਅੱਛਾ ਪੜ੍ਹੋਗੇ ਤੇ ਕੁਛ ਬਣ ਜਾਓਗੇ ਏ ਇਸ ਕਰਕੇ ਐ ਉਹ ਤੇ ਇਹੀਓ ਸ਼ਿਕਸ਼ਾ ਉਹਨਾ ਨੇ ਦੇਣੀ ਲਾਸਟ ਤੇ ਬਾਕੀ ਪੜ੍ਹਨਾ ਬੱਚਿਆਂ ਨੇ ਵੋ ਵੇ ਐ ਤੁਸੀਂ ਅੱਛਾ ਆ ਪੜ੍ਹੋਗੇ ਤੇ ਕੁੱਛ ਕਰਜੋਗੇ ਏ ਨਹੀਂ ਅੱਛਾ ਪੜ੍ਹੋਗੇ ਆ ਜੇ ਨਹੀਂ ਅੱਛਾ ਪੜੋਗੇ ਤੇ ਫੇਰ ਛੋਟੇ ਛੋਟੇ ਕੰਮ ਚ ਸਾਰੀ ਦੁਨੀਆਂ ਕਰਦੀ ਪਈ ਐ ਕੋਈ ਛੋਟੀ ਦੁਕਾਨਦਾਰੀ ਕਰਦਾ ਪਿਆ ਕੋਈ ਕਿੱਥੇ ਨੌਕਰੀ ਕਰਦਾ ਪਿਆ ਐ ਕੋ ਸਾਰੇ ਬੰਦਿਆਂ ਨੇ ਦੇਖੋ ਸਾਰਾ ਸਾਰਾ ਸਾਡਾ ਸਮਾਜ ਏ ਹਰ ਕੰਮ ਵਿੱਚ ਵੰਡਿਆ ਹੋਇਆ ਕਿਸੇ ਨੇ ਕੋਈ ਕੰਮ ਕਰਨਾ ਐ ਕਿਸੇ ਨੇ ਏ
ਕਿਸੇ ਨੇ ਕੋਈ ਕੰਮ ਕਰਨਾ ਉਹੀਓ ਤੇ ਨਾ ਉਹ ਤੇ ਐ ਹੀ ਉਹ ਤੇ ਐ ਜੇ ਸਾਰੇ ਇੱਕੋ ਜਿਵੇਂ ਜੇ ਉਹ ਹੋ ਜਾਣਗੇ ਪੈਸਿਆਂ ਲਈ ਤੇ ਫਿਰ ਗ਼ਰੀਬ ਨੀ ਹੋਏਗਾ ਤੇ ਕੋਈ ਅਮੀਰ ਨੀ ਹੋਏਗਾ ਐਵੇਂ ਨੀ ਨਾ ਹੁੰਦਾ ਦੁਨੀਆਂ ਤੇ ਸਾਰੇ ਬੰਦਿਆਂ ਨਾਲ ਚੱਲਦੀ ਏ ਤੇ
ਸਾਰੇ ਬੰਦਿਆਂ ਨਾਲ ਚੱਲਦੀ ਐ ਜੇ ਸਾਰੇ ਈ ਡਾਕਟਰ ਬਣ ਜਾਣਗੇ ਤੇ ਬਾਕੀ ਸਾਰੀ ਨੌਕਰੀਆਂ ਕੌਣ ਕਰੇਗਾ ਆ
ਕੌਣ ਕਰੇਗਾ ਆ ਸਹੀ ਗੱਲ ਏ ਬਿਲਕੁਲ
ਕਰਕੇ ਹਰ ਬੱਚਾ ਅਲੱਗ ਅਲੱਗ ਹੁੰਦਾ ਐ ਹਰ ਬੱਚੇ ਨੇ ਅਲੱ ਅਲਗ ਬਣਨਾ ਐ ਅਲੱਗ ਅਲੱਗ ਕੰਮ ਕਰਨੇ ਨੇ ਏ ਅਲੱਗ ਅਲੱਗ ਸੋਚ ਏ ਕਿ ਐ ਆਪਣੀ ਤਰਫੋਂ ਤਰੱਕੀ ਕਰਨ ਵਾਸਤੇ ਈ ਉ ਜਾਨੇ ਆ ਸਾਰੇ ਬੱਚ ਬੱਚੇ ਆਪਣੀ ਈ ਆਪਣੀ ਈ ਲਾਈਨ ਇਚ ਜੋ ਜੋ ਉਹਨਾਂ ਨੂੰ ਪਸੰਦ ਏ ਹਾਂ ਤਰੱਕੀ ਕਰਨ
ਕਰਨ ਤੇ ਆਪਣੀਆਂ ਸੋਹਣੀਆਂ ਨੂੰ ਨੌਕਰੀਆਂ ਕਰਨ ਅੱਗੇ ਜਾ ਕੇ
ਤੇ ਹੋਰ ਆਪਣੇ ਆਪ ਨੂੰ ਸੈੱਟ ਕਰਨ ਤਾਂ ਈ ਅੱਗੇ ਉਹਨਾਂ ਦਾ ਵੀ ਅੱਗੇ ਸੈੱਟ ਹੋਏਗਾ ਸਾਰਾ ਕੁਛ ਦੇ ਏ ਦੇਖੋ ਅੱਜ ਕੱਲ ਪੈਸੇ ਬਿਨਾ ਵੀ ਕੁਛ ਨੀ ਹੈਗਾ ਜੇ
ਨਾ ਪੈਸੇ ਬਿਨਾ ਕੁਛ ਨੀ ਹੈਗਾ ਆ ਪੈਸੇ ਨਾਲ ਈ ਸਭ ਕੁਛ ਹਾਂ ਬਹੁਤ ਜ਼ਰੂਰੀ ਏ ਪੈਸਿਆਂ ਨਾਲ ਹੀ ਸਭ ਕੁਛ ਹੈਗਾ ਆ
ਪੈਸਾ ਅਸੀਂ ਤਾਂਹੀ ਕਮਾ ਸਕਦੇ ਆ ਜੇ ਅਸੀਂ ਸੋਹਣੀ ਆਪਣੀ ਜਾਂ ਤੇ ਪੜ੍ਹਾਈ ਕਰੀਏ ਜਾਂ ਫਿਰ ਕੋਈ ਨਾ ਕੋਈ ਹੋਰ ਟੈਲੈਂਟ ਹੋਏ ਸਾਡੇ ਵਿੱਚ ਜਾਂ ਅਸੀਂ ਅੱਛਾ ਬਿਜਨਸ ਕਰੀਏ ਜਿਨਾਂ ਦੇ ਤੇ ਮਾਂ ਪਿਓ ਦੀ ਬਿਜਨਸ ਖੜੇ ਹੈਗੇ ਨੇ ਏ ਉਹ ਤੇ ਚੱਲ ਬੱਚਿਆਂ ਨੂੰ ਆਪਣੇ ਬਿਜਨਸ ਵਿੱਚ ਪਾਲੈਗਾ ਆ
ਪਾ ਲੈ ਏ ਗਾ ਜਿੰਨਾਂ ਦੇ ਨਹੀਂ ਹੈਗੇ ਫਿਰ ਉਹਨਾਂ ਨੂੰ ਤੇ ਪੜ੍ਹਨਾ ਪੇਗਾ ਹਾ
ਤੇ ਉਹ ਨਹੀਂ ਹੈਗੇ ਏ ਫਿਰ ਉਹ ਬੱਚੇ ਨੂੰ ਤਾਂ ਖੁਦ ਈ ਸੋਚਣਾ ਨਾ ਉਹਦੇ ਸਿਰ ਤੇ ਆਪਣੇ ਸਿਰ ਤੇ ਖੁੱਦ ਬਰਡਨ ਹੈਗਾ ਮੈਂ ਕੀ ਕਰਨਾ ਐ ਬਸ ਉਹ ਫਿਰ ਥੋੜ੍ਹੀ ਸੋਚ ਹੋ ਜਾਂਦੀ ਐ ਜਿਹੜਾ ਬੱਚੇ ਐ ਗੱਲ ਸਮਝ ਜਾਣਗੇ ਤੇ ਉਹ ਬੱਚੇ ਤੇ ਬਸ ਆ ਕੁਛ ਨਾ ਕੁਛ ਬੰਨ ਜਾਣਗੇ ਵੀ ਹਾਂ ਅਸੀਂ ਆਪਣੇ ਸਿਰ ਤੇ ਜੋ ਕੁਛ ਕਰਨਾ ਆ ਕਰਨਾ ਆ
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਏ
ਚੱਗੇ ਏ ਆਪੇ ਏ ਸਾਡੇ ਮਾਂ ਪਿਓ ਵੇਖਦੇ ਰਹਿਣ ਗੇ ਫਿਰ ਉਹ ਮਾਂ ਪਿਓ ਦੀ ਹੱਥ ਚ ਓਹੀ ਹੋਏਗਾ ਨਾ ਉੱਥ ਕਿੱਥੇ ਕਹਿਣ ਗਿਆ ਲੋਕ ਫਿਰ ਤੁਸੀਂ ਨੌਕਰੀ ਕਰ ਲਓ ਹੋਰ ਕਿ ਛੋਟੀ ਮੋਟੀ ਨੌਕਰੀ ਐ ਹੋਰਗੇ ਆਪਣਾ ਬਿਜਨਸ ਚੂਕੇ ਏ ਸਹੀ ਗੱਲ ਐ ਆਪਣੇ ਬਿਜ਼ਨਸ ਜੋਗੇ ਤੇ ਲੱਖਾਂ ਆ ਰੁਪਏ ਚਾਈ ਦੇ ਨੇ ਲੱਖਾਂ ਆ ਸਰਵੇ ਹੋਣਗੇ ਤੇ ਮਾਂ ਪਿਓ ਲਾ ਕੇ ਦੇ ਦੇਗਾ ਜੇ ਨਹੀਂ ਹੋਣਗੇ ਤੇ ਮਾਂ ਪਿਓ ਤੇ ਇਹੀਓ ਕਹੇਗਾ ਨਾ ਵੀ ਕਰ ਲੋ ਫਿਰ ਕੋਈ ਛੋਟਾ ਮੋਟਾ ਕਾਮ ਕੀਤੇ ਦਿਹਾੜੀ ਲਾ ਲਓ ਬਸ ਉਹ ਹੋਰ ਕੀ ਕਰੀਏ। ਭੈਣ ਜੀ ਬੱਚਿਆਂ ਦੀ ਤੇ ਬੜੀ ਚਿੰਤਾ ਏ ਹਾਂ ਵੀ ਆਪਣੇ ਪੈਰਾਂ ਤੇ ਖੜੇ ਹੋ ਜਾਣ। ਆਪਣੇ ਆਪ ਨੂੰ ਸੈਟ ਕਰ ਲੈਣ ਸਾਡੀ ਵੀ ਚਿੰਤਾ ਖ਼ਤਮ ਹੋਏਗੀ‌। ਸਾਡੇ ਬੱਚੇ ਸੈੱਟ ਹੋ ਗਏ।
ਸਹੀ ਗੱਲ ਏ ਸਹੀ ਗੱਲ ਏ ਭੈਣ ਜੀ ਚਲੋ ਹਾਂ ਆ ਠੀਕ ਹੈ ਭੈਣ ਜੀ ਚਲੋ ਹਾਂ। ਠੀਕ ਹੈ ਸਤਿ ਸ੍ਰੀ ਅਕਾਲ, ਜੀ